ਹੈਲੋ, ਹਾਂਜੀ ਸਾਸੀ ਕਾਲ ਜੀ, ਹੋਰ ਕਿਵੇ ਓ ਜੀ
ਵਦੀਆ ਜੀ ਵਦੀਆ, ਤੁਹੀਂ ਸੁਣਾਓ
ਮੈ ਵੀ ਵਦੀਆ, ਹੋਰ ਕੀ ਕਰਦੇ ਸੀ।
ਬਸ ਕੁਛ ਨਹੀ ਬੈਠਾ ਸੀ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗਲ ਨਹੀ ਹੋਈ ਮੈ ਕਿਹਾ ਚਲ ਤੁਹਾਨੂੰ ਮੈਸੇਜ ਕਰਾਂ। ਤੁਸੀ ਮੈਨੂੰ ਫ਼ੋਨ ਕਰ ਲਵਓ ਐਕਚੁਲੀ ਨਾ ਮੇਰਾ ਬੈਲੇਸ ਨਹੀ ਸੀ।
ਅੱਛਾ-ਅੱਛਾ ਅਰੇ ਮੈ ਵੀ ਕਰਨਾ ਹੀ ਸੀ ਫੋਨ ਤੁਹਾਨੂੰ ਨਾ। ਐਕਚੁਲੀ ਨਾ ਮੇਰੀ ਇਕ ਫਰੈਡ ਹੈ ਉਹ ਨਾ ਸੂਟ ਦਾ ਪੁੱਛਦੀ ਪਈ ਸੀ।
ਅੱਛਾ-ਅੱਛਾ ਨਹੀ ਭੈਣ ਜੀ ਐਤਕੀ ਨਾ ਮੈ ਐਸ ਕੀ ਐਤਕੀ ਨਾ ਮੈਂ ਮਿਸਤਰੀ ਵਗੈਰਾ ਲਗਾਏ ਦੇ ਨੇ ਘਰ। ਪੇਂਟ ਵਗੈਰਾ ਚਲ ਰਿਹਾ, ਤਾਂ ਨਾ ਕਪੜੇ ਤਾਂ ਮੈ ਸੀ ਨਹੀ ਪਾ ਰਿਹਾ ਬਿਲਕੁਲ ਟਾਈਮ ਹੀ ਨਹੀ ਮਿਲ ਰਿਹਾ। ਤੁਹਾਨੂੰ ਪਤਾ ਜਦੋ ਘਰ ਅੱਛਾ ਚਲੋ ਤਾਂ ਕੋਈ ਗਲ ਨਹੀ।
ਸਟਿੰਚਿੰਗ ਦੇਖਦੀ ਆ ਨਾ ਸੂਟਾਂ ਤੇ ਕਹਿਦੇ ਤੁਸੀ ਮੈਮ ਬੜੇ ਅੱਛੇ-ਅੱਛੇ ਸੂਟ ਡਾਲਤੇ ਹੋ ਵੀ ਕਿਥੋ ਸਵਾਦੇ ਹੋ ਫੇਰ ਮੈਂ ਕਿਹਾ ਵੀ ਐਵੇ ਟੇਲਰ ਹੈਗਾ ਏ।
ਹਾਂਜੀ ਉਹ ਤਾਂ ਦੇਖੋ ਸਹੀ ਗੱਲ ਤੁਹਾਡੀ, ਪਰ ਦੇਖੋ ਤੁਸੀ ਮੇਰੀ ਵੀ ਮਜ ਬੂਰੀ ਸਮਝੋ ਨਾ ਫਿਲਹਾਲ ਤਾਂ ਘਰ ਵਿਚ ਸਾਰਾ ਪੇਟ ਚਲ ਰਿਹਾ। ਇਸ ਕਰਕੇ, ਕੋਈ ਸੈਟਅਪ ਹੀ ਨਹੀ ਹੈ ਮੇਰਾ।
ਮੇਰੀ ਜਠਾਨੀ ਵੀ ਪੁਛਦੀ ਪਈ ਸੀ ਵੀ ਆ ਉਹਨੂੰ ਪੁਛੀ ਮੈ ਕਿਹਾ ਕੋਈ ਨੀ
ਤੇ ਤੁਹਾਡੀ ਜਠਾਣੀ ਅਤੇ ਆਪ ਸੀਦੀ ਸੂਟ।
ਉਹ ਕਹਿਦੀ ਬਸ ਮੈਨੂੰ ਵੀ ਇਕ ਦੋ ਸਵਾਣੇ ਨੇ, ਮੈ ਕਿਹਾ ਕੋਈ ਗਲ ਨੀ ਮੈ
ਪੁੱਛ ਦਾਗੀ ਅੱਛਾ-ਅੱਛਾ ਕੋਈ ਨਾ ਪਰ ਦੇਖੋ ਮੈ ਨਾ ਹਜੇ ਦਸ-ਬਾਰਾਂ ਦਿਨ ਤਾਂ ਦੇਖੋ ਫਰੀ ਨਹੀ ਹੈਗਾ ਕਿਉਕਿ ਹਜੇ ਪੇਟ ਵਗੈਰਾ ਜਦੋ ਹੋਏਗਾ ਫਿਰ ਮਿਸਤਰੀ ਚਲੇ ਜਾਏਗੇ ਘਰੋਂ ਪੇਟ ਵਾਲੇ ਵੀ ਫੇਰ ਆਪਾਂ ਥੋੜੀ ਸਫਾਈ ਵਗੈਰਾ ਕਰਨੀ ਹੈ ਘਰ ਦੇਖਾਗੇ ਨਾ ਫਿਰ ਉਸ ਹਾਂ ਕੁਛ ਦੇਖੋ ਸੁੱਟਣ ਵਾਲਾ ਸਮਾਨ ਸੁੱਟਣਾ ਏ ਜਿਹੜਾ ਵੇਸਟ ਮਟੀਰੀਅਲ ਏ ਤੇ ਬਾਕੀ ਜਿਹੜਾ ਸਭ ਸਾਂਭਣ ਆਲਾ ਏ ਸਾਂਭ ਦਵਾਂਗੇ ਦੇਖੋ ਗਰਮੀਆ ਦੇ ਕੱਪੜੇ ਕੱਢਣੇ ਨੇ। ਕਿਉਕਿ ਗੱਡਾਂ ਵਗੈਰਾ ਬਣਾਈਆ ਦੀਆਂ ਨਾ। ਹੁਣ ਸਰਦੀਆਂ ਦੇ ਕੱਪੜੇ ਰਖ ਦਾਗੇ ਮੋਸਮ ਹੁਣ ਤੁਹਾਨੂੰ ਪਤਾ ਫ਼ਰਕ ਪੈ ਰਿਹਾ। ਤਿਨ ਵਾਰੀ ਤਾਂ ਬੜਾ ਫਰਕ ਪਿਆ ਦਾ। ਦੇਖੋ ਕਲ੍ਹ ਤਕ ਦੇਖੋ ਕਿਵੇ ਸੀ ਮੋਸਮ ਠੰਡਾ, ਅਜ ਇੰਨੀ ਗਰਮੀ ਹੋ ਗਈ ਹੈ। ਬਰਦਾਸ਼ਤ ਹੀ ਨਹੀ ਹੋ ਰਹੀ।
ਗਰਮੀ ਨੀ ਬਰਦਾਸ਼ਤ ਹੋਣ ਦੀ ਕੋਈ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਹੀ ਜ਼ਿਆਦਾ। ਅਜ ਕਲ ਤੇ ਏਸੀ ਵੀ ਕਈਆਂ ਦੇ ਜਵਾਬ ਦਿੰਦੇ ਪਏ ਨੇ।
ਹਾਂ ਬਿਲਕੁਲ ਤੁਸੀ ਇਹ ਗਲ ਤੇ ਬਿਲਕੁਲ ਸਹੀ ਕੀਤੀ ਏ ਜਿਹੜੇ ਨੋਰਮਲ ਕੰਪਨੀ ਦੇ ਏਸੀ ਹੁੰਦੇ ਨੇ ਨਾ ਜਿਵੇਂ ਮੰਨ ਲਓ ਤੁਸੀ ਜਿਵੇਂ ਗੋਦਰੇਜ ਹੋ ਗਿਆ ਤੇ ਅਪਨਾ ਆਪਣਾ ਇੱਕ ਜੇੜਾ ਓ ਹੋਰ ਵੀ ਦੋ ਤਿੰਨ ਕੰਪਨੀਆਂ ਨੇ ਓਨਿਡਾ ਵਗੈਰਾ।
ਜੀ ਹੋ ਗਿਆ ਹਾਂ
ਹਾਂ ਐ ਥੋੜ੍ਹਾ ਘੱਟ ਈ ਕੰਮ ਕਰਦੇ ਨੇ ਗਰਮੀਆਂ
ਅ ਏਨਾਂ ਦੇ ਕੰਮਪ੍ਰੈਸ਼ਰ ਬੋਲਦੇ ਪਏ ਨੇ।
ਹਾਂਜੀ ਮੇਨ ਤਾਂ ਦੇਖੋ ਓ ਜਰਨਲ ਦਾ ਬਹੁਤ ਵਧੀਆ ਰਹਿੰਦਾ ਜੇ। ਅਗਰ ਡੇਢ ਟਨ ਦਾ ਲਵਾ ਲੇ ਨਾ ਬੰਦਾ ਵੱਡੇ ਰੂਮ ਚ ਤੇ ਕਾਫੀ ਵਧੀਆ ਐ ਲੱਗਦਾ ਜਿੱਦਾਂ ਸ਼ਿਮਲੇ ਦੀ ਫੀਲਿੰਗ ਆਂਦੀ।
ਹਾਂਜੀ ਸਾਡਾ ਓਈਓ ਲੱਗਿਆ ਹੋਇਆ ਪੰਦਰਾਂ ਮਿੰਟ ਲੱਗਦੇ ਨੇ ਕਮਰਾ ਕੂਲਿੰਗ ਹੋਣ ਚ।
ਹਾਂ ਤੁਹਾਡਾ ਤੇ ਭੈਣ ਜੀ ਕਮਰਾ ਈ ਬੜਾ ਵੱਡਾ ਏ।
ਹਾਂ ਏਸ ਕਰਕੇ ਫੇਰ ਅਸੀ ਉਹ ਲਗਵਾਏ ਨਾ ਸਾਡਾ ਕਮਰਾ ਉੱਪਰ ਹੈਗਾ ਏ ਬੋ ਧੁੱਪ ਪੈਂਦੀ ਨਾਲ ਫੈਕਟਰੀਆਂ ਹੈਗੀਆਂ ਨੇ ਸਾਰਾ
ਹਾਂ ਮੈਂ ਨਾ ਉਸ ਦਿਨ ਤੁਹਾਡੇ ਘਰ ਆਇਆ ਸੀ। ਜਦੋਂ ਆਪਣਾ ਸੂਟ ਲੈਣ ਤੇ ਤੁਹਾਡਾ ਨਾ ਮੈਂ ਓ ਬੜਾ ਸੋਹਣਾ ਦੇ ਖਿਆ ਸੀਗਾ ਤੁਸੀਂ ਡਰੈਸਿੰਗ ਦੇ ਨਾਲ ਦੀਆਂ ਸੈਟੀਆਂ ਬਣਵਾਈਆਂ ਨੇ ਕਿੱਥੋਂ ਬਣਵਾਏ ਜੇ?
ਉਹ ਨਾ ਐ ਐਧਰ ਈ ਜਗਾਦਰੀ ਹੈਗਾ ਇੰਦਰਾ ਕਲੋਨੀ ਦੇ ਕੋਲ ਰਾਮਾ ਫਰਨੀਚਰ ਏ ਅਪੋਜਿਟ ਮਨੋ ਚ ਹੋਸਪਿਟਲ ਮੈਂ ਓਨਾਂ ਕੋਲ ਬਨਵਾਏ ਨੇ ਜੀ।
ਅੱਛਾ ਤੇ ਤੁਸੀਂ ਇੰਨੀ ਦੂਰੋਂ ਬ ਬਣਵਾਏ ਦੇਖੋ ਤੁਸੀਂ ਪੰਜਾਬ ਚ ਰਹਿੰਦੇ ਓ ਤੁਸੀਂ ਹਰਿਆਣਾ ਚ ਕਿੱਥੇ ਆ ਗਏ ਬਣਵਾਨ।
ਐਕਚੁਲੀ ਨਾ ਸਾਡੇ ਏਥੇ ਰਿਸ਼ਤੇਦਾਰ ਹੈਗੇ ਨੇ ਤੇ ਕੁੱਛ ਮੇਰਾ ਸਾਰਾ ਫਰਨੀਚਰ ਐ
ਨੀ ਐਦਰੋ ਈ ਆਇਆ ਵਿਆ।
ਐਸ ਕਰਕੇ।
ਤੇ ਜੇੜ੍ਹੇ ਘਰਦਿਆਂ ਨੇ ਤੁਹਾਡਾ ਦਾਜ ਸਾਰਾ ਏਧਰੋਂ ਈ ਬਣਵਾਇਆ ਹਰਿਆਣਾ ਤੋਂ।
ਹਾਂਜੀ- ਹਾਂਜੀ
ਅੱਛਾ-ਅੱਛਾ ਨਈ ਮੈਂ ਨਾ ਸਗੋਂ ਮੈਂ ਸਗੋਂ ਤੁਹਾਨੂੰ ਪਤਾ ਨੀ ਤੁਸੀਂ ਤਾਂ ਥੱਲੇ ਗਏ ਸੀਗੇ ਨਿੰਬੂ ਪਾਣੀ ਬਣਾਣ ਮੈਂ ਤੇ ਫੋਟੋ ਖਿੱਚ ਕੇ ਆਇਆ ਸੀ ਮੈਂ ਕਿਹਾ ਏਤੇ ਬੜਾ ਸੋਣਾ ਲੱਗ ਰਿਹਾ। ਮੇਰੀ ਸਿਸਟਰ ਦਾ ਵੀ ਨਾ ਵਿਆਹ ਹੈਗਾ ਮੇਰੀ ਸਿਸਟਰ ਦੀ ਮੈਰਿਜ ਅਗਲੇ ਮਹੀਨੇ ਅਸੀਂ ਉਨੂੰ ਦੇਣਾ ਨਾ ਦਾਜ ਵਗੈਰਾ ਤਾਂ ਮੈਂ ਕਿਆ ਦੇਖ ਲਾ ਮੈਂ ਇੱਕ ਦੋ ਆਈਡੀਆਜ਼ ਦਿਖਾ ਰਿਹਾ ਸੀਗਾ ਮੈਂ ਕਿਆ ਦੇਖ ਲੈ ਕਿੱਦਾਂ ਦਾ ਲੈਣਾ ਫਿਰ ਓ ਕਹਿੰਦੀ ਸੀ ਕੀ ਬਈ ਮੈਂ ਏਦਾ ਦਾ ਲੈਣਾ ਤੇ ਮੈਂ ਉਨੂੰ ਦਿਖਾਇਆ ਫਿਰ ਮੈਂ ਤਾਂ ਤੁਹਾਨੂੰ ਫੋਨ ਕਰਨਾ ਸੀਗਾ ਮੈਂ ਤਾਂਹੀ ਤੁਹਾਨੂੰ ਮੈਸੇਜ ਕੀਤਾ ਸੀ ਮੇਨ ਤਾਂ ਮੈਨੂੰ ਆਹੀ ਪੁੱਛਣਾ ਸੀ ਜਿਹੜਾ ਡਰੈਸਿੰਗ ਟੇਬਲ ਵੀ ਤੁਹਾਡਾ ਬੜਾ ਪਿਆਰਾ ਸੀਗਾ ਅੱਜ ਕੱਲ੍ਹ ਦੇ ਡਿਜ਼ਾਇਨ ਦਾ।
ਹੂੰ ਤੇ ਮੈਂ ਤੇ ਹੁਣ ਐਲ ਈ ਡੀ ਦੇ ਨੀਚੇ ਵਾਸਤੇ ਵੀ ਬਣਵਾਣੇ ਨੇ ਛੋਟੇ-ਛੋਟੇ ਨਾ। ਜਿਵੇਂ ਸ਼ੋਪੀਸ ਟਾਈਪ ਹੁੰਦੇ ਨੇ ਬੋਕਸਿਸ ਸਮਾਨ ਬੰਦਾ ਰੱਖ
ਜਿੱਦਾਂ ਹੁਣ ਅਹ ਤੁਹਾਡਾ ਵਿਆਹ ਤਾਂ ਪਿਛਲੇ ਮਹੀਨੇ ਹੀ ਹੋਇਆ। ਹੈ ਨਾ, ਤੇ ਤੁਸੀਂ ਆਪਣਾ ਮੇਕਅਪ ਕਿੱਟ ਵਗੈਰਾ ਕਿੱਥੋਂ ਬਣਵਾਈ ਜੇ ਕਿਹੜੇ ਪ੍ਰੋਡਕਟ? ਯੂਜ ਕਰਦੇ ਓ ਤੁਸੀਂ, ਮੈਂ ਮੇਕਪ ਕਿਟ ਆਯੂਸ਼ ਕੋਲੋਂ ਬਣਵਾਈ। ਅੱਛਾ ਐ ਵੀ ਪੰਜਾਬ ਵਿੱਚ ਏ। ਅੱਛਾ ਮਤਲਬ ਤੁਸੀਂ ਸਾਰੀ ਸ਼ੋਪ ਪਿੰਗ ਹੀ ਯਮੁਨਾਨਗਰ ਚ ਜਗਾਧਰੀ ਵੱਲੋਂ ਕੀਤੀ ਅੱਛਾ ਤੇ ਤੁਹਾਨੂੰ ਦੂਰ ਨੀ ਪੈਂਦਾ ਸੀ ਭੈਣ ਜੀ? ਨਹੀਂ-ਨਹੀਂ ਦੂਰ ਕੀ ਪੈਣਾ ਐਕਚੁਲੀ ਮੇਰੇ ਰਿਲਾਟਿਵਜ਼ ਹੈਗੇ ਸੀ, ਓਥੇ ਅੱਛਾ-ਅੱਛਾ ਆਪਣਾ ਕੁੱਛ ਨਾ ਮੇਰੀ ਸਟੱਡੀ ਵੀ ਓਦਰੋ ਹੀ ਹੋਈ ਆ ਯਮੁਨਾਨਗਰ ਅੱਛਾ-ਅੱਛਾ ਅੱਛਾ, ਅੱਛਾ, ਹਾਂਜੀ। ਹਾਂਜੀ, ਮੈਂ ਵੀ ਤੁਹਾਨੂੰ ਇੱਕ ਵਧਾਈਆਂ ਦੇਣੀਆਂ ਸੀਗਾ।
ਹਾਂਜੀ।
ਤੁਹਾਨੂੰ ਬਹੁਤ, ਬਹੁਤ ਵਧਾਈਆਂ ਹੋਣ। ਮੈਂ ਸੁਣਿਆ ਕਿ ਨਾ- ਤੁਸੀਂ ਆਪਣਾ ਨਵਾਂ ਉਹ ਲਿੱਤਾ ਹੈ, ਵਾਸ਼ਿੰਗ ਮਸ਼ੀਨ ਨਾਲੇ ਕੂਲਰ। ਹਾਂ, ਠੀਕ ਆ ਜੀ। ਹਨਾ ਵਾਸ਼ਿੰਗ ਮਸ਼ੀਨ -
ਆਟੋਮੈਟਿਕ ਲਿੱਤੀ ਹੈ ਤੇ ਨਾਲੇ ਕੂਲਰ ਲਿੱਤਾ ਵੀ, ਜਿਵੇਂ ਹਰ ਵਕਤ- ਨਹੀਂ ਏਸੀ ਚਲਾਏ ਜਾਂਦੇ, ਹਨਾ ਵੀ। ਕੂਲਰ ਲਿੱਤੇ ਨੇ ਵੀ ਟਾਇਰ ਵਾਲੇ ਵੀ। ਜਿੱਥੇ ਮਰਜੀ ਮੂਵ ਕਰ ਲੋ। ਆਪਣਾ ਜਿੱਥੇ ਬੰਦਾ ਬੈਠਾ ਹੋਇਆ, ਚਲੋ ਜੇ ਕੂਲਰ ਲਗਾ ਕੇ ਬੈਠ ਜਾਓ।
ਹਾਂਜੀ, ਹਾਂਜੀ
ਹਾਂਜੀ ਸੁੱਖ ਹੈਗਾ ਏਦਾ ਤੇ ਬਹੁਤ ਕੂਲਰ ਤੇ ਬਹੁਤ ਸੁੱਖ ਵਧੀਆ ਵੀ ਐ ਨਾਲੇ।
ਲੈਣਦਾ ਤੇ ਤੁਹਾਨੂੰ ਫਾਇਦਾ ਈ ਹੋਇਆ ਨਾ ਦੇਖੋ ਕਈ ਵਾਰ ਲਾਈਟ ਘੱਟ ਹੁੰਦੀ ਬੰਦਾ ਇਨਵਰਟਰ ਤੇ ਚਲਾ ਲੈਂਦਾ ਹੈਨਾ।
ਹਾਂ-ਹਾਂ ਨਾਲੇ ਨਾ ਏਦੇ ਚ ਪਹਿਲੇ ਆਉਂਦੀ ਸੀ ਲੋਹੇ ਵਾਲੀ ਬੋਡੀ। ਉਹਦੇ ਚ ਕਰੰਟ ਦਾ ਡਰ ਹੁੰਦਾ ਸੀ ਹੁਣ ਆਉਂਦੀਆਂ ਨੇ ਪਲਾਸਟਿਕ ਬੋਡੀਆਂ- ਹੁਣ ਕਰੰਟ ਦਾ ਵੀ ਡਰ ਨਹੀਂ ਹੁੰਦਾ ਨਾਲੇ ਜਿਵੇਂ ਮਰਜ਼ੀ ਹਲ- ਪੱਕਾ ਫੁੱਲਕਾ ਜਿੱਥੇ ਮਰਜ਼ੀ ਤੁਸੀਂ ਆਪਣਾ ਕਮਰੇ ਚ- ਕਮਰੇ ਤੋਂ ਦੂਸਰੇ ਕਮਰੇ ਰੱਖ ਲਓ ਜਾਂ ਜਿੱਦਾ
ਹਾਂ ਇਹ ਤੇ ਤੁਸੀਂ ਵਧੀਆ ਚੀਜ਼ ਹੈ ਇਹ ਤੇ ਬਹੁਤ ਵਧੀਆ ਹੈ, ਸਗੋਂ ਮੈਂ ਵੀ ਲੈਣਾ ਸੀਗਾ। ਕੂਲਰ ਅਤੇ ਪਰ ਫਿਰ ਮੈਂ ਤੁਹਾਨੂੰ ਸਹੀ ਦੱਸਾਂ, ਮੇਰੇ ਕੋਲ ਨਾ ਥੋੜ੍ਹਾ ਸਪੇਸ ਘੱਟ ਐ, ਘਰ ਨਾ ਤੁਹਾਨੂੰ ਦੱਸਿਆ ਤਾਂ ਹੈ ਦੋ- ਕਮਰੇ ਨੇ ਕਿਚਨ ਏ ਆਪਣਾ ਥੋੜਾ ਲਿਵਿੰਗ ਏਰੀਆ ਐ, ਮੈਨੂੰ- ਰੱਖਣ ਦੀ ਥੋੜ੍ਹੀ ਦਿੱਕਤ ਸੀਗੀ ਬਾਕੀ ਤਾਂ ਮੇਰਾ ਮਨ ਤਾਂ ਬਹੁਤ ਸੀਗਾ ਲੈਣ 'ਤੇ।
ਜਗ੍ਹਾ ਵੀ ਆਪਣੇ ਆਪ ਹੀ ਬਣ ਜਾਂਦੀ ਐ।
ਇਹ ਗੱਲ ਤਾਂ ਭੈਣ ਜੀ ਤੁਸੀਂ ਬੜੀ ਵਧੀਆ ਕੀਤੀ ਐ।
ਉਦੋ ਆਪਣੇ-ਆਪ ਹੀ ਜਗ੍ਹਾ ਬਣ ਜਾਏਗੀ।
ਦੇਖੋ ਇਹ ਵੀ ਗੱਲ ਜੇ ਜਿਹੜੇ ਜੀਅ ਨੇ ਆਉਣਾ ਹੋਏ, ਉਹ ਜੀਅ ਵੀ ਆਪਣੀ ਜਗ੍ਹ ਬਣਾਉਂਦਾ ਅਤੇ ਜਿਹੜੀ ਚੀਜ਼ ਨਹੀਂ ਆਉਣਾ ਹੋਵੇ, ਉਹ ਚੀਜ਼ ਵੀ ਆਪਣੀ ਜਗ੍ਹਾ- ਬਣਾ ਦੀ। ਹਾਂਜੀ, ਹੋਰ ਸੁਣਾਉ। ਤੁਸੀਂ, ਤੁਹਾਡੇ ਘਰ ਪਰਿਵਾਰ ਸਭ ਵਧੀਆ।
ਹਾਂਜੀ, ਹਾਂਜੀ ਸਭ ਵਧੀਆ। ਹੁਣ ਤੁਸੀਂ- ਮੈਨੂੰ ਇਹ ਦੱਸੋ ਵੀ ਸੂਟ ਤੁਸੀਂ ਸਿਲਦੋਗੇ, ਉਹਨਾਂ ਦਾ ਜਾਂ ਨਹੀਂ।
ਹਾਂਜੀ ਦੇਖੋ ਭੈਣ ਜੀ, ਸੂਟ ਤਾਂ ਮੈਂ ਸੀਅ ਦਾਂਗਾ ਪਰ ਨਾ ਥੋੜ੍ਹਾ ਜਿਹਾ- ਤੁਹਾਨੂੰ ਦੱਸਿਆ ਜਦ ਤੱਕ ਪੇਂਟ ਵਾਲੇ ਲੱਗੇ ਦੇ ਨਾ, ਤਾਂ ਤੱਕ ਤੇ ਦੇਖੋ ਟਾਈਮ - ਐ। ਪੇਂਟ ਵਾਲੇ ਜਦੋਂ ਜਾਣਗੇ, ਉਸ ਤੋਂ ਬਾਅਦ ਹੀ ਮੈਂ ਸੀ ਪਾਵਾਂਗਾ ਦੇਖੋ ਘਰ ਸਾਰਾ- ਮਿੱਟੀ ਘੱਟਾ ਹੋਇਆ ਦਾ ਵੇ।
ਹਾਂਜੀ, ਅਰੇ ਮੈਂ ਕਹਿ ਰਹੀ ਸੀ ਵੀ ਤੁਸੀਂ ਹੁਣ ਮੇਰੇ ਸੂਟ ਲੈ ਕੇ-
ਲੈ ਕੇ ਗਏ ਸੀ ਮੈਂ ਆਈ ਸੀ ਆਪਣੇ ਉਥੇ ਯਮੁਾਨਗਰ ਹਾਂਜੀ, ਹਾਂਜੀ। ਤੇ ਹੁਣ ਮੇਰਾ ਚੱਕਰ ਲੱਗਣਾ - ਮੈਂ ਅੱਠ, ਨੋ ਤਾਰੀਕ ਤੇ, ਅੱਛਾ ਨਾਲੇ ਮੈਂ ਸੁਣਿਆ ਸੀਗਾ ਤੁਹਾਡੀ- ਭੈਣ ਆਈ ਦੀ ਹੈ ਰਹਿਣ। ਹਾਂ ਸੀਅ ਤਾਂ ਮੈਂ ਦੇਵਾਂਗਾ, ਤੁਹਾਡੀ ਭੈਣ ਵੀ ਤਾਂ ਆਈ ਦੀ ਸੀਗੀ ਰਹਿਣ।
ਉਹ ਆਈ ਦੀ ਸੀ ਰਹਿਣ, ਐਚਲੀ ਉਹ ਟੀਚਿੰਗ ਦੀ ਜੋਬ ਕਰਦੀ- ਤੇ ਕੁਛ ਦਿਨ ਰਹੀ ਏ ਉਹ ਪੰਜ, ਸੱਤ ਦਿਨ। ਤੇ ਫੇਰ ਨਾ ਉਹਨੂੰ ਜਾਣਾ ਪੈ ਗਿਆ, ਫਿਰ ਕੀ ਨਾ ਉਹ ਟੀਚਰਸ ਦੀਆਂ ਨਾ ਪਹਿਲੇ ਹੀ ਸਕੂਲ ਖੁੱਲ ਜਾਂਦੇ ਨੇ। ਤੇ ਉਹਦੇ ਅੱਜ ਤੋਂ ਓਹਦੇ ਅੱਜ ਤੋਂ ਸਕੂਲ ਸੀ।
ਪੱਤੀ ਦਾ ਪੈਕਟ ਮੰਗਾਇਆ ਮੈਂ ਤੇ ਚਾਹ ਹੀ ਨਹੀਂ ਪੀਂਦਾ। ਹਾਂਜੀ, ਹਾਂਜੀ।
ਤੁਸੀਂ ਦੱਸੋ ਤੁਸੀਂ ਮੇਰੇ ਸੂਟ- ਫਿਰ ਦੇ ਦੋਗੇ ਨੌ ਤਰੀਕ ਤਕ
ਹਾਂ ਹਾਂ ਅੱਠ ਨੌ ਤਰੀਕ ਤੱਕ ਤਾਂ ਦੇ ਜਾਂਗੇ ਦੇਖੋ ਭੈਣ ਜੀ ਅਹ ਦੇਖੋ ਮ ਤਰੀਆਂ ਦਾ ਵੀ ਹਫ਼ਤੇ ਦਸ ਦਿਨਾਂ ਦਾ ਕੰਮ ਰਹਿ ਗਿਆ ਅੱਜ ਕੱਲ੍ਹ ਅੱਜ ਦਾ ਹਿਸਾਬ ਲਾਈਏ ਅਤੇ ਦਸ ਦਿਨ ਪੈਣਗੇ
ਇੱਕ ਵਾਈਨ ਕਲਰ ਵਾਲਾ ਤੇ ਬਲਊ ਡਰੈਸ ਸਿਲ ਕੇ ਮੈਨੂੰ ਦੇ ਦੇਣਾ ਵਧੀਆ ਲੱਗੀ
ਹਾਂਜੀ-ਹਾਂਜੀ।
ਤੇ ਮੈਂ ਤੁਹਾਨੂੰ, ਮੇਜਰਮੈਂਟ ਵਟਸਪ ਕਰਦਾਂਗੀ ਤੁਸੀਂ ਉਹ ਤੋਂ ਲਿੱਤਾ ਨੀ ਸੀ ਨਾ, ਲਾਈਨਿੰਗਾ ਮੈਂ ਤੁਹਾਨੂੰ ਦੇ ਗਈ ਸੀ।
ਹਾਂਜੀ ਬਲ ਹਾਂਜੀ ਕੋਈ ਨਹੀਂ ਤੁਸੀਂ ਜਦੋਂ ਵੀ ਆਉਣਾ ਹੋਏਗਾ ਨਾ ਮਤਲਬ ਆਪਣੇ ਇੱਧਰ ਮੈਨੂੰ ਇੱਕ ਵਾਰ ਫੋਨ ਕਰ ਦੇ ਨਾ
ਹਾਂਜੀ, ਹਾਂਜੀ ਠੀਕ ਹੈ।
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ, ਸਭ ਵਧੀਆ ਹੋਰ ਸੁਣਾਓ ਤੁਸੀਂ ਠੀਕ ਨੇ ਸਭ ਅੰਕਲ-ਆਂਟੀ। ਤੁਹਾਡੇ ਬ੍ਰਦਰ ਸਾਰੇ ਵਧੀਆ, ਚਲੋ ਵਧੀਆ ਗੱਲ ਐ। ਹੋਰ ਫੇਿਰ ਅੰਮ੍ਰਿਤਸਰ ਦੀ ਸਲਾਹ ਬਣੀ ਨਹੀਂ ਬਣੀ ਜਾਣ ਦੀ
ਕਿਉਂ ਦੇਖੋ ਹਜੇ ਨਾਲ ਤੁਹਾਨੂੰ ਦੱਸਿਆ ਜਦ ਤੱਕ ਕਾਰ ਨਹੀਂ ਸਾਰਾ ਸਹੀ ਹੋਏਗਾ ਸੈਟਅਪ ਤਾਂ ਤੱਕ ਤਾਂ ਹਾਂ, ਉਹ ਵੀ ਬਿਨ-ਬਿਨ ਹੁਕਮ ਤੋਂ ਬਿਨਾਂ, ਹੁਕਮ ਤੋਂ, ਕੋਈ ਪੱਤਾ ਵੀ ਨੀ ਹਿੱਲਦਾ, ਅਸੀ ਤਾਂ ਫਿਰ ਦੇਖੋ ਇਨਸਾਨ ਆ।
ਹਾਂਜੀ-ਹਾਂਜੀ, ਉਹਨਾਂ ਦੇ ਹੁਕਮ ਦੇ ਨਾਲ ਹੀ ਦੇਖੋ, ਜਾਇਆ ਜਾਂਦਾ।
ਹੂੰ
ਹਾਂਜੀ, ਬਿਨਾਂ ਉਹਨਾਂ ਦੇ ਹੁਕਮ ਤੋਂ, ਕੁਛ ਨਹੀਂ ਹੁੰਦਾ।
ਹਾਂਜੀ, ਹੋਰ ਸੁਣਾਓ, ਭੈਣ ਜੀ?
ਸਭ ਵਧੀਆ। ਹੋਰ, ਤੁਹਾਡਾ ਡਿਨਰ ਹੋ ਗਿਆ?
ਹਾਂ ਡਿਨਰ ਦੇਖੋ ਸਾਡਾ ਹੋ ਗਿਆ, ਅੱਜ ਨਾ ਅਸੀਂ ਬਜ਼ਾਰੋਂ
ਸੀ
ਏਸੀ ਤਾਂ ਭੈਣਜੀ ਲਗਵਾ ਲਿਆ ਸੀ। ਤੁਹਾਨੂੰ ਮੈਂ ਦੱਸਣਾ ਤਾਂ ਆ, ਅਤੇ ਏਸੀ ਦੀ ਵੀ ਤੁਹਾਨੂੰ ਗੱਲ ਸੁਣਾਉਣੀ ਸੀਗੀ। ਬੜੀਆਂ ਗੱਲਾਂ ਸੀਗੀਆਂ, ਜਿਹੜੀਆਂ ਤੁਹਾਡੇ ਨਾਲ ਕਰਨੀਆਂ ਸੀਗੀਆਂ। ਏਸੀ ਲਗਵਾਇਆ ਸੀ ਭੈਣ ਜੀ ਪਾ ਨਾ, ਇੰਸਟੋਲਮੇਂਟ ਤੇ। ਹੁਣ ਦੇਖੋ ਪਹਿਲੇ ਉਹਨਾਂ ਨੇ ਸਾਨੂੰ, ਜਦੋਂ ਲੈਣ ਜਾਓ ਤਾਂ ਕੁਛ ਗੱਲਾਂ ਕਰ ਇਹਨੇ ਦਾ ਪਏਗਾ, ਇਹਨੇ ਦਾ। ਹੁਣ ਦੇਖੋ, ਕਿਸ਼ ਤਾਂ ਭਰ ਰਿਹਾ, ਤਿੰਨ ਕਿਸ਼ਤਾਂ ਚਲੀ ਗਈਆਂ ਨੇ, ਹੁਣ ਜੇ, ਮੈਂ ਹਿਸਾਬ ਲਾਇਆ ਏ ਅਤੇ ਮੈਨੂੰ ਤਾਂ ਦਸ ਹਜ਼ਾਰ ਮਹਿੰਗਾ ਪੈ ਰਿਹਾ, ਹਾਂ! ਮੈਂ ਤਾਂ ਬੜਾ ਪਰੇਸ਼ਾਨ ਹਾਂ।
ਪਹਿਲੇ ਕੁਛ ਹੋਰ ਦੱਸਦੇ ਨੇ, ਬਾਅਦ'ਚੋਂ ਕੁਛ ਹੋਰ ਹੁੰਦਾ ਹੈ, ਫਿਰ ਬੰਦਾ ਫਸ ਜਾਂਦਾ ਏ, ਤੁਸੀਂ ਪੇਮੈਂਟ ਕਰਦੋ ਨਾ ਸਾਰੀ ਜਿੰਨੀ ਪਏਦੀ ਕਰਦੋ।
ਹਾਂਜੀ-ਹਾਂਜੀ, ਉਹੀ ਗੱਲ ਏ ਨਾ।
ਹੂੰ, ਤੇ ਕਿਹੜੇ ਕਾਰਡ ਤੇ ਲਿੱਤਾ? ਬਜਾਜ ਕਾਰਡ ਤੇ।
ਹਾਂਜੀ। ਹਾਂਜੀ-ਹਾਂਜੀ, ਅਸੀਂ ਲਿੱਤਾ ਭੈਣ ਜੀ, ਜਿਹੜਾ ਅ ਐੱਚ ਡੀ ਐੱਫ ਸੀ ਦਾ ਕਾਰਡ ਸੀ।
ਅੱਛ, ਅੱਛਾ ਝੀਰੋ, ਉਤ‌‌ ਜ਼ੀਰੋ ਪਰਸੈਂਟ ਇੰਟਰਸਟ ਹੁੰਦਾ।
ਹਾਂਜੀ-ਹਾਂਜੀ।
ਤੇ ਫੇਰ ਕਿਵੇਂ, ਦਸ-ਹਜ਼ਾਰ ਜਿਆਦਾ ਲੱਗ ਰਹੇ ਨੇ।
ਨਹੀਂ ਪਤਾ ਨਹੀਂ ਭੈਣ ਜੀ, ਵੇਖੋ ਕਹਿੰਦੇ ਤੁਹਾਨੂੰ ਕਹਿ ਰਿਹਾ, ਕਹਿੰਦੇ ਕੁਛ ਨੇ, ਕਰਦੇ ਕੁਛ ਨੇ‌। ਹੁਣ ਮੈਨੂੰ ਤੇ ਐਹੀ, ਨੀ ਸਮਝ ਆ ਰਹੀ।
ਕੈਸ਼ ਲੈਲੇ ਚੀਜ਼ ਚਾਏ ਵੀਹ-ਤੀਹ ਦਿਨ ਮਹੀਨਾ ਸਾਰਾ ਰੁਕਕੇ ਲ੍ਹੈਲੇ।
ਸਹੀ ਗੱਲ ਏ, ਸਹੀ
ਹਾਂਜੀ, ਐ, ਤੇ ਵਿੱਚ ਫਿਰ ਫਸਣ ਵਾਲੀ ਗੱਲ ਹੋ ਜਾਂਦੀ। ਹਾਂ ਠੀਕ ਏ ਜੀ, ਓਕੇ ਜੀ। ਸਤਿ ਸ਼੍ਰੀ ਅਕਾਲ ਜੀ।